ਹੈਲੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕੀ ਹਾਲ ਐ।
ਵਧੀਆ ਤੁਸੀਂ ਦੱਸੋ?
ਬਸ ਵਧੀਆ ਹੋਰ ਸੁਣਾਓ? ਬਸ ਅਸੀਂ, ਰੋਟੀ ਖਾ ਰਹੇ ਸੀ।
ਅੱਛਾ, ਕੀ ਬਣਾਇਆ ਤੁਸੀਂ?
ਅਸੀਂ ਬਣਾਇਆ ਅੱਜ ਪਨੀਰ ਮਟਰ- ਪਨੀਰ ਬਣਾਇ ਐ।
ਤੁਸੀਂ ਨੋਨ ਵੈਜ ਖਾ ਲੈਂਦੇ ਹੋ ਨਾ?
ਨਈ-ਨਈ ਮੈਂ ਨੋਨ ਵੈਜ ਨੀ ਖਾਦੀ। ਹਾਂਜੀ ਪੈਲੇ ਖਾ ਲੈਂਦੀ ਸੀ। ਬੜੀ ਦੇਰ ਹੋਗੀ ਛੋਡਿਆ ਨੂੰ। ਬਸ ਐਸ ਤਰਾਂ ਈ ਮਨ ਨੀ ਕਰਦਾ ਜੀ ਖਾਣ ਤੇ। ਖਾਂਦੇ-ਖਾਂਦੇ ਨਾ ਅਟ ਛੱਡ ਦਿਆ ਸੀ, ਜਦ ਮਨ ਖਰਾਬ ਹੋਣ ਲੱਗ ਜਾਂਦਾ ਹੈ ਤੇ।
ਅੱਛਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਛੱਡੇ ਨੂੰ।
ਮੈਨੂੰ ਤਾਂ ਕਾਫ਼ੀ ਦੇਰ ਹੋ ਗਈ ਹੈ, ਮੈਨੂੰ ਯਾਦ ਵੀ ਨਹੀਂ ਹੈ। ਬੜੀ ਦੇਰ ਪਹਿਲੇ ਖਾਇਆ ਸੀਗਾ। ਫੇਰ ਐਸਾ ਛੋੜ ਦਿੱਤਾ, ਮਨ ਹੀ ਨਹੀਂ ਕੀਤਾ ਖਾਣ ਤੇ।
ਠੀਕ।
ਹੂੰ, ਹੋਰ ਤੁਸੀਂ ਤੇ ਖਾ ਲੈਂਦੇ ਹੋ ਨਾ?
ਹਾਂਜੀ।
ਤੁਹਾਨੂੰ ਤੇ ਅੱਛਾ ਲੱਗਦਾ।
ਹਾਂਜੀ।
ਤੇ ਤੁਸੀਂ ਬਣਾ ਲੈਂਦੇ ਓ ਖੁਦ?
ਇੱਕ, ਅੱਧੀ ਵਾਰ ਬਣਾਇਆ ਪਰ ਐਂਜ ਨੀ ਪੂਰਾ ਨੀ ਆਂਦਾ।
ਅੱਛਾ।
ਤੁਸੀਂ ਬਣਾ ਲੈਂਦੇ ਸੀ।
ਮੈਂ ਇੱਕ, ਇੱਕ-ਦੋ ਵਾਰੀ ਮੈਂ ਵੀ ਬਣਾਇਆ ਹੋਇਆ ਦੂਸਰਾ ਸਬਜ਼ੀ ਵਾਲਾ ਨੀ। ਐ ਨਈ-ਨਈ ਤਵੇ ਤੇ, ਹਾਂ। ਓ ਵੀ ਮੰਮੀ ਨਾਲ ਖੜੇ ਹੋਏ ਸੀ। ਮੈਂ ਨੀ ਬਣਾਇਆ ਸੀ। ਹੋਰ ਸੁਣਾਓ ਤੁਹਾਡੀ
ਛਾਰੇ ਨੀ ਮਤਲਬ ਦੋ, ਤਿੰਨ ਬੰਦੇ ਨੀ ਖਾਂਦੇ ਬਸ। ਬਾਕੀ ਤਾਂ ਖਾ ਲੈਂਦੇ ਨੇ। ਦੋ ਈ ਜਾਬਰ।
ਐਸਾ ਹੁੰਦਾ ਏ ਸਾਰੇ ਖਾਂਦੇ ਹੋਣ ਨਾ ਘਰ ਚ ਬੰਦੇ ਐਸੇ ਹੁੰਦੇ ਜਿਹੜੇ ਨਹੀ ਖਾਂਦੇ।
ਮੰਗਲਵਾਰ ਨਹੀ ਖਾਂਦੇ ਅਸੀਂ।
ਅੱਛਾ, ਮੰਗਲਵਾਰ ਨਹੀ ਖਾਂਦੇ। ਤੇ ਕੁੱਛ ਲੋਕ ਤੇ ਖਾ ਲੈਂਦੇ ਨੇ ਓ ਵੀ ਮੰਗਲਵਾਰ ਹੀ ਖਾ ਲੈਂਦੇ ਨੇ।
ਹਾਂ ਜਿੰਨਾ ਨੇ ਖਾਣਾ, ਉਹ ਫਿਰ ਦਿਨ ਵਾਰ ਨੀ ਵੇਖਦੇ।
ਹੂੰ।
ਪਰ ਐ ਵੀ ਹੈਗਾ ਕੀ ਜੇ ਖਾਣਾ ਤਾਂ ਸਾਰੇ ਦਿਨ ਈ ਖਾਓ। ਜੇ ਨਹੀ ਖਾਣਾ ਤੇ ਫੇਰ ਇੱਕ ਦਿਨ ਵੀ ਕਿਉਂ ਨੀ ਖਾਣਾ।
ਓਹ ਤੇ ਹੈ।
ਏਹੋ ਕੀ ਇੱਕ ਦਿਨ ਛੱਡਣ ਨਾਲ ਕੁੱਛ ਹੁੰਦਾ ਤੇ ਹੈ ਨੀ।
ਹੂੰ ਇੱਕ ਦਿਨ ਛੱਡਣ ਨਾਲ ਕੀ ਹੋਣਾ ਭਗਵਾਨ ਦੇ ਸਾਰੇ ਮਨ ਕਰਦੇ ਨੇ।
ਹੂੰ। ਹੋਰ ਦੱਸੋ, ਤੁਹਾਡਾ ਘਰ ਠੀਕ ਸਾਰੇ?
ਹਾਂਜੀ ਸਭ ਵਧੀਆ, ਅਸੀਂ ਕੱਲ ਬਣਾਈ ਸੀ ਬਰਿਆਨੀ।
ਅੱਛਾ।
ਹਾਂ ਸਾਡੇ ਘਰ ਬਣੀ ਸੀ, ਨਹੀਂ-ਨਹੀਂ ਚਾਵਲ ਵਾਲੀ ਨੀ ਖਾਏ ਮੈਂ ਨੀ ਖਾਏ ਚਾਵਲ ਵੀ ਓ 'ਚ ਚਿਕਨ ਵਗੈਰਾ ਪਿਆ ਹੋਇਆ ਸੀ।
ਚਾਵਲ ਤੇ ਵੈਜ ਈ ਹੁੰਦੇ, ਓਨਾ ਕੀ ਹੁੰਦਾ।
ਨਹੀ ਵਿੱਚ ਪਿਆਜ ਤਾਂ ਹੋਇਆ ਨਾ ਬਣੀ ਹੋਈ ਸਬਜ਼ੀ ਓਹਦੇ ਨਾਲ ਈ ਫਿਰ ਮਨ ਨੀ ਕਰਦਾ ਨਾ।
ਤੇ ਫੇਰ ਤੁਸੀਂ ਕੀ ਖਾਧਾ ਰੋਸ਼ਨੀ
ਹਾਂ ਫਿਰ ਮੈਂ ਬਾਜ਼ਾਰੋਂਦੀ ਸਮਾਨ ਉਹਨਾਂ ਨੇ ਮੰਗਵਾਤਾ ਸੀ, ਰੇਡੀਮੇਡ ਚਾਂਪਾ ਵਗੈਰਾ ਨਾ
ਹਮ, ਤੁਹਾਡੇ ਘਰ ਦੋ ਬੰਦੇ ਨੀ ਨਾ ਖਾਂਦੇ, ਇੱਕ ਤੁਸੀਂ ਔਰ ਤੁਹਾਡੇ ਮੰਮੀ
ਹਾਂਜੀ
ਉਹਨਾਂ ਉਹ ਵੀ ਪਹਿਲੇ ਖਾਂਦੇ ਸੀ ਕਿ ਕਦੀ ਨਹੀਂ ਖਾਂਦਾ
ਨਹੀਂ ਮੈਨੂੰ ਲੱਗਦਾ, ਉਹਨਾਂ ਨੇ ਨਹੀਂ ਖਾਇਆ
ਅੱਛਾ ਹ
ਹੋਰ ਸੁਣਾ, ਬਸ ਵਧੀਆ ਬੈਠੇ ਦੇ ਸੀ। ਬਾਰਿਸ਼ ਆਂਉਦੀ ਵੀ ਸੀ, ਤੇ ਬਸ ਉਹਨੇ ਪਹਿਲੇ ਸਿਰਕਾ ਲਗਾਉਣ ਗਏ ਸੀ ਬਜ਼ਾਰ ਥੋੜਾ ਬਜ਼ਾਰ ਗਏ ਸੀ ਤੇ ਫਿਰ ਬਾਰਿਸ਼ ਆ ਗਈ, ਫਟਾਫਟ ਆਏ ਆ ਅਸੀਂ, ਤੇ ਬੈਠੇ ਅੰਦਰ।
ਕੱਪੜੇ ਸੀ ਲੈਂਦੇ ਓ ਤੁਸੀਂ?
ਹਾਂਜੀ ਕੱਪੜੇ ਸੀ ਲੈਂਦੇ ਆ।
ਪੈਂਟਾਂ ਵੀ ਸੀ ਲੈਂਦੇ ਓ?
ਨਹੀਂ- ਨਹੀਂ ਪੈਂਟਾਂ ਨੀ ਸਿੰਦੀ। ਨੀ ਸਿੰਦੀਆ ਬਸ ਥੋੜੇ ਆਪਣੇ ਈ ਘਰ ਤੇ ਈ। ਜੇਂਟਸ ਸ਼ਰਟ
ਨਹੀਂ- ਨਹੀਂ ਆਪਣੀ ਕੋਈ
ਹਾਂ ਉਹ ਤੇ ਸੂਟ ਵਗੈਰਾ ਤੇ ਸਿਲ ਲੈਂਦੀ ਆ ਉਹ ਤੇ ਸਭ ਆ ਜਾਂਦਾ ਉਹ ਤੇ ਸਿਲ ਲੈਂਦੀ ਹਾਂ, ਹਮ
ਜਿਆਦਾ ਕੱਪੜਾ ਜਿਹੜਾ ਵਧੀਆ ਰਹਿੰਦਾ ਆਪੇ ਸੀਨ ਚ
ਆਪੇ ਸੀਨ 'ਚ, ਜਿਹੜਾ ਆਸਾਨੀ ਨਾਲ ਸੀਬਿਆ ਜਾਏ ਉਹ ਤਾਂ ਕੋਟਨ ਹੀ ਹੈ ਕਿਉਂਕਿ, ਬਾਕੀ ਦੇ ਸਿਲਕ ਦੇ ਕੱਪੜੇ ਜਿਹੜੇ ਅੱਜ -ਕੱਲ੍ਹ ਚੱਲੇ ਦੇ ਨੇ ਲਾਈਨਿੰਗਾਂ ਲਗਾਓ ਫਿਰ ਸਿਲੋਨੂੰ ਜੋੜੋ ਪਹਿਲੇ ਲਾਈਨਿੰਗ ਫਿਰ ਉਹਨੂੰ ਕਰੋ ਹੱਥ ਚ ਵੀ ਕਈ ਕੱਪੜੇ ਐਸੇ ਹੁੰਦੇ ਨੇ ਹੱਥ ਚ ਨਹੀਂ ਆਂਦੇ ਬੜੇ ਸਿਲਕੀ ਹੁੰਦੇ ਨੇ
ਹਾਂ
ਬਾਕੀ ਤੇ ਜਿਹੜੇ ਨੋਰਮਲ ਚੱਲਦੇ ਨੇ ਅੱਜ ਕੱਲ੍ਹ ਕੋਟਨ ਦੇ ਇਲਾਵਾ ਵੀ ਹੋਰ ਬੜੇ ਕੱਪੜੇ ਨੇ ਤੇ ਉਹ ਵੀ ਆਸਾਨੀ ਨਾਲ ਸਿਲ ਲੈਂਦੇ ਆ ਕੁਛ ਕਈ ਵਾਰ ਐਸਾ ਆ ਜਾਂਦੈ ਕਿ ਸਿਲਕੀ ਕੱਪੜਾ ਆ ਜੇ ਬੜਾ ਫਿਰ ਉਹ ਥੋੜ੍ਹਾ ਟਾਈਮ ਲੱਗ ਜਾਂਦਾ ਉਹਨੂੰ ਵੀ ਸੀਨ 'ਚ
ਅੱਛਾ
ਹਾਂ
ਮਤਲਬ ਤੁਹਾਡੇ ਕੋਲ ਸਾਰਾ ਸਮਾਨ ਪਿਆ ਰਹਿੰਦੈ ਜਦੋਂ ਤੁਸੀਂ ਸੀਣਾ ਹੋਏ ਤਾਂ ਉਦੋਂ ਨਵਾਂ ਲਿਆਉਂਦੇ ਹੋ
ਨਹੀਂ ਨਹੀਂ ਮਤਲਬ ਕਿਸ ਤਰ੍ਹਾਂ ਦਾ
ਸਟਿਚਿੰਗ ਦਾ ਸਮਾਨ ਤੁਹਾਡੇ ਕੋਲ ਹਾਂਜੀ ਬਟਨ ਵਗੈਰਾ ਕੋਈ
ਹਾਂ ਹਾਂ ਜ਼ਿਆਦਾਤਰ ਤੇ ਮੈਂ ਇਹ ਕਰਨੀ ਆ ਕਿ ਜਿਹਨੂੰ ਲੋੜ ਏ ਤੇ ਉਹ ਕਹਿ ਦਿੰਦੈ ਤੇ ਫਿਰ ਥੋੜ੍ਹੀ ਮੈਚਿੰਗ ਕਰਕੇ ਅਗਰ ਬਜ਼ਾਰ ਕਰ ਲੱਗੇ ਤੇ ਫਿਰ ਮੈਂ ਈ ਲੈਂਣੀ ਆਂ ਨਹੀਂ ਤੇ ਉਹਨਾਂ ਦਾ ਮਨ ਕਰਦਾ ਉਹੀ ਦੇ ਜਾਂਦੇ ਨੇ ਕੁਛ ਐਸਾ ਲਗਾਣੈ ਐਸਾ ਲਗਾਣੈ
ਜ਼ਿਆਦਾ ਵੀ ਸੀ ਦਿੰਦੇ ਫ ਆਪਣੀ ਗੱਲੇ
ਹਾਂ ਮੈਂ ਦੂਸਰਿਆਂ ਦੇ ਵੀ ਸੀ ਲੈਂਨੀ ਹਾਂ ਹੁਣੇ ਸਟਾਰਟ ਕੀਤੇ ਨੇ ਮੈਂ ਵੀ
ਤੁਸੀਂ ਪੈਸੇ ਲੈਂਦੇ ਹੋ ਕੇ ਨਹੀਂ
ਹਾਂਜੀ ਪੈਸੇ ਲੈ ਰਹੀ ਆ
ਅੱਛਾ
ਵੈਸੇ ਤੇ ਉਹ ਖੁਦ ਹੀ ਦੇ ਦਿੰਦੇ ਨੇ ਕਹਿ ਦਿੰਦੇ ਨੇ ਕਿ ਮਿਹਨਤ ਲੱਗੀ ਦੀਏ ਸਾਰਾ
ਅੱਛਾ ਹੈਲੋ, ਹੈਲੋ, ਆਵਾਜ਼ ਨਹੀਂ ਆਂਦੀ ਬੀ। ਹੈਲੋ, ਹੈਲੋ, ਹੈਲੋ, ਹੈਲੋ, ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਹੈਲੋ,